ਸਤਿ ਸ੍ਰੀ ਅਕਾਲ ਜੀ। ਕੀ, ਹਾਲ-ਚਾਲ?
ਸਤਿ ਸ਼੍ਰੀ ਅਕਾਲ। ਠੀਕ-ਠਾਕ, ਹੋਰ ਤੁਸੀ ਸੁਣਾਓ?
ਵਧੀਆ-ਵਧੀਆ। ਹੋਰ, ਕੀ ਕ ਕੁਛ ਨੀ ਬਸ, ਟਹਿਲਦੇ ਪਏ ਸੀ।
ਅੱਛਾ, ਰੋਟੀ-ਪਾਣੀ ਖਾਲਿਆ?
ਹਾਂਜੀ-ਹਾਂਜੀ, ਅੱਜ ਥੋੜਾ ਬਜ਼ਾਰ ਗਏ ਦੇ ਸੀ, ਤੇ ਅੱਜ
ਅੱਛਾ, ਹੂੰ, ਹੋਰ ਕੀ ਖਾਲਿਆ ਫਿਰ ਅਜ?
ਅੱਜ ਅਸੀਂ ਬਣਾਏ ਸੀ, ਲੱਛੇ ਪਰਾਂਠੇ ਬਣਾਏ ਸੀ। ਤੇ ਨਾਲ ਪਨੀਰ ਬਣਾਇਆ ਸੀ, ਹਾਂਜੀ।
ਵਧੀਆ।
ਹੋਰ, ਤੁਸੀਂ ਕੀ ਖਾਧਾ?
ਮੈਂ, ਤੇ ਉਹ, ਦੁਪਹਿਰੀ ਛੋਲੇ-ਚੋਲ ਬਣਾਏ ਸੀ, ਤੇ ਹੁਣ ਫਿਰ ਕਰੇਲੇ ਬਣਾਏ ਸੀ, ਉਹਦੇ ਨਾਲ ਹੀ ਖਾਲਈ ਸੀ, ਸਾਰਿਆਂ ਨੇ। ਹਾਂ, ਤੇ ਰਾਇਤਾ ਪਾਇਆ ਸੀ।
ਅੱਛਾ, ਅੱਛਾ ਸਵੇਰੇ ਵੀ ਅਸੀਂ, ਅਹ ਕੀ ਨਾਮ ਏ, ਸਾਗ ਬਣਾਇਆ ਸੀਗਾ।
ਅੱਛਾ।
ਨਾਲ ਰਹਿਤਾ ਵੀ ਸੀ, ਫਿਰ ਦੁਪਹਿਰੇ ਆਲੂ ਹਾਂ, ਤੇ ਫੇਰ ਨਾਲ ਤੋਂ ਪਹਿਲੇ, ਦੁਪਹਿਰ ਆਲੂ ਦੀ ਰੋਟੀ ਬਣਾਲੀ।
ਹੂੰ।
ਤੇ, ਨਾਲ ਦਹੀਂ-ਰਹਿਤਾ, ਨਾਲ ਪਾਤਾ
ਸਤਿ ਸ਼੍ਰੀ ਅਕਾਲ ਜੀ‌। ਹ
ਹੋਰ ਸੁਣਾਓ, ਕੀ ਚੱਲਦਾ ਪਿਆ?
ਹੂੰ, ਸਹੀ ਏ, ਸਭ ਵਧੀਆ ਚੱਲਦਾ ਪਿਆ।
ਹੋਰ, ਆ ਗਏ ਬੱਚੇ ਟ੍ਰੇਨਿੰਗ ਕਰਕੇ?
ਹਾਂ, ਆ ਗਏ ਹੁਨੇ ਆਏ ਥੋੜੀ ਦੇਰ ਹੋਈ, ਰੋਟੀ-ਪਾਣੀ ਖਾਕੇ ਬੈਠੇ ਨੇ ਹੁਨੇ।
ਅੱਛਾ-ਅੱਛਾ, ਵਧੀਆ।
ਤੇ
ਆੱਜ ਤੇ ਬਾਰਿਸ਼, ਹੋਈ ਨੀ। ਦਿਖਾ ਰੇਆ ਸੀ ਵੈਦਰ ਚ, ਥੋੜੀ ਬੋਤ ਹੀ ਥੋੜੇ ਜੀ ਪੈ ਗੁੰਮਾ ਪੈ ਗੇਆ ਸਾਰਾ।
ਹਾਂ, ਅਚਾਨਕ ਈ ਹੁੰਦੀ ਬਾਰਿਸ਼ ਤੇ
ਹਾਂਜੀ-ਹਾਂਜੀ।
ਅਚਾਨਕ ਹੀ ਆਏਗੀ ਫਿਰ।
ਐ ਨਾ ਹੁਨ ਕੀ ਏ ਮੋਸਮ ਈ ਐਸਾ ਐ ਹੁਨ ਗੁੰਮਾ ਦਾ ਮੋਸਮ ਏ ਸਾਰਾ।
ਹਾਂ।
ਨਾਲ ਬਾਰਿਸ਼ਾਂ ਪਾਨੀਆਂ, ਮੱਛਰ ਆਗੇਆ ਆੱਜ ਮੱਛਰ ਬੋਤ ਆ ਗੇਆ। ਕੀੜੇ ਆਗੇ ਨੇ ਜ਼ਮੀਨ ਤੋ, ਹਾਂਜੀ, ਹਾਂਜੀ।
ਤੇ ਮੈਂ ਕੈਰੀ ਸੀ, ਤੇ ਪੇਟ ਦੇਨ ਫੈਕਸ਼ਨਸ ਆਸਤੇ ਵੀ ਹੁਨ ਪੇਟ ਐਦੇ ਉਦੇ।
ਅੱਛਾ।
ਹਨਾ, ਤੇ ਓਨੁ ਨਾਪ ਵੀ ਚੈੱਕ ਕਰਾਈਏ, ਜੋ ਸੀਰੀ।
ਅੱਛਾ।
ਓਨੂੰ ਥੋੜੀ ਪ੍ਰੋਬਲਮ ਹੋਰੀ ਏ, ਤੇ ਨਾਮ ਆਪਨੀ ਜਗਾ। ਤੇ ਆ ਆਈ ਏ ਕਿ ਨੀ ਆਈ ਲੇਕਿਨ ਅਸੀ ਤਾ ਏਕ ਵਾਰੀ ਚੈੱਕ ਕਰਾਨੇ ਆ ਤੁ ਸਈ ਹੋ ਜਾਂਦੀ ਏ, ਲੇਕਿਨ ਉਦੀ ਸਈ ਨੀ ਹੋਈ ਅਜੇ ਤੱਕ, ਫੇਰ ਹੁਨ ਦਵਾਈ ਵੀ ਲੇਆ, ਹਾਂ। ਹਾਂ।
ਅੱਛਾ, ਨਾਭੀ ਮਤਲਬ ਚੜਦੀ ਏ ਬਾਰ, ਬਾਰ।
ਹਾਂ, ਤੇ ਹੁਨ ਦੋ ਦਿਨ ਤੇ ਦਿਖਾ ਲੈਨੀ ਤੇ ਏਕ ਤਾਂ ਏਕ ਦਿਨ ਚ ਸਈ ਹੋ ਜਾਂਨੀ। ਤੇ ਨਾ ਹੁਨ ਫੇਰ ਡੋਕਟਰ ਕੋਲ ਵੀ ਦਵਾਈ ਲੇਆਈ ਏ।
ਅੱਛਾ।
ਹੂੰ। ਪਤਾ ਨੀ ਹੁਨ ਹਜੇ ਵੀ ਥੋੜਾ ਹੈ, ਯਾ ਤਾਂ ਪੇਟ ਨੀ ਇਨਫੈਕਸ਼ਨ ਹੋਵੇ ਕੋਈ
ਤੇ ਫੇਰ ਤੁਸੀ ਦਿਖਾਯਾ ਕੋਈ ਡੋਕਟਰ ਨੇ ਅਜੇ ਤੱਕਨ
ਹਜੇ ਤੇ ਨੀ ਕੱਲ ਦੇਖਾ ਕੱਲ ਅਲਟਰਾਸਾਊਂਡ ਸੋਚ ਰੀ ਕਰਾ ਦੀਏ।
ਥੋੜੀ ਵੈਸੀ ਦਿੱਕਤ ਰੈਂਦੀ ਏ ਨਾ ਮਤਲਬ ਜਿੱਦਾਂ
ਹਾਂ, ਆਗੇਆ ਜੁਸ ਵੈਸੇ ਨਈ ਵੈਸੇ ਤਾਂ ਠੀਕ ਬਿਲਕੁਲ ਕੋਈ ਪਰੇਸ਼ਾਨੀ ਨੀ ਐ ਹੁਨ ਹੋਈ ਅਚਾਨਕ
ਤੇ ਤੁਸੀ ਜੋਏ ਏਕ ਟੈਸਟ ਕਰਾਲੋ ਫੇਰ ਏਕ ਓ ਟੈਸਟ ਹੁੰਦਾ ਏ, ਓਦੇ ਚ ਪਤਾ ਲੱਗ ਜਾਂਦਾ ਏ ਓ ਪੂਰਾ ਪੈਪ ਜਾ ਪਾਂਦੇ ਨੇ, ਓਦੇ ਚ ਕੈਮਰਾ ਹੁੰਦਾ ਏ।
ਹੂੰ।
ਤੇ ਓਦੇ ਚ ਇਨਫੈਕਸ਼ਨ ਸਾਰਾ ਪਤਾ ਲਾੱਗ ਜਾਂਦਾ ਏ।
ਹਾਂ, ਮੈਂ ਸੋਚਦੀ ਆ ਕਿ ਓ ਕਰਾਕੇ ਹਾਂ, ਹਾਂ। ਕਾੱਲ ਡੋਕਟਰ ਕੋ ਲਿਖਵਾ ਕੇ ਨਾ, ਅਲਟਰਾਸਾਊਂਡ ਕਰਾਣਾ ਪੈਲੇ
ਹਾਂ, ਬਲੱਡ ਟੈਸਟ ਯਾ ਅਲਟਰਾਸਾਊਂਡ, ਕਯੋਂਕਿ
ਓਯੋ ਪਤਾ ਲੱਗ ਜੇ ਪੇਟ ਨੀ ਠੀਕ, ਹਾਂ ਕੋਈ ਇਨਫੈਕਸ਼ਨ ਈ ਹੋਗੇਆ ਜਰੂਰ ਤਾਂਈ ਪੇਟ ਦਰਦ ਨੀ ਜਾ ਰੇਆ।
ਹਾਂ ਨਾਲੇ ਓ ਥੋੜੀ ਜੀ ਦਵਾਈਆਂ ਚਲਾਵਾਂਗੇ, ਤੇ- ਨਾਲ ਥੋੜਾ ਪਰੇਜ਼ ਕਰਨਾ ਪਏਗਾ, ਕਈ ਵਾਰ ਸਵੇਲ
ਸਈ ਕਰਾਈ ਸੀ ਓ ਤੇ ਸਵੇਲਿਗਂ ਈ ਦੱਸਦਾ ਵੇ।
ਹਾਂ, ਐਸਾ ਹੁੰਦਾ ਨਾ ਸਵੈਲਿੰਗ ਹੋ ਜਾਂਦੀ, ਕਈ ਵਾਰ।
ਹਾਂ, ਉਹ ਦਸਦਾ ਪਿਆ।
ਮਤਾਂ ਹੁੰਦੀਆਂ ਸਾਡੀਆਂ ਉਹਦੇ'ਚ ਟੈਨਿੰਗ ਹੋ ਜਾਂਦੀ ਹੈ, ਤੇ ਉਹਦੇ ਕਰ ਹੁੰਦਾ ਏ, ਫਿਰ
ਹਾਂ, ਪੁੱਠਾ ਸਿੱਦਾ ਖਾਨ ਨਾਲ ਹੁੰਦਾ ਈ ਤਾਂ, ਕੋਈ ਵੇਟ ਵੂਟ ਵਗੈਰਾ ਚੁੱਕਨ ਨਾਲ ਹੋ ਜਾਂਦਾ।
ਹੰ, ਵੇਟ ਤੇ ਵੇਟ ਨਾਲ ਵੀ ਹੋ ਸਕਦਾ ਹੈ, ਵੈਸਾ ਕਦੀ-ਕਦਾਰ ਅਸੀਂ ਵੇਟ, ਚੁ ਕਦੀ-ਕਦਾਰ ਅਸੀਂ ਵਜਨ ਚੁੱਕ ਲਈਏ, ਅਗਰ ਇਕ ਤਰਫਾ ਜ਼ਿਆਦਾ ਭਾਰ ਚੁੱਕ ਲਈਏ, ਇਕ ਤਰਫਾ ਘੱਟ ਤੇ ਉਹ ਤਾਂ ਵੀ ਹੋ ਸਕਦਾ ਹੈ। ਤੇ ਕਦੀ-ਕਦਾਰ ਐ, ਵੀ ਹੋ ਸਕਦਾ, ਕੀ ਤਲਿਆ ਹੋਇਆ ਖਾਨਾਂ ਯਾ ਬਾਹਰ ਦਾ ਖਾਨਾ।
ਨਹੀਂ ਬਾਹਰ ਦਾ ਤੇ ਕੁਛ ਨੀ ਖਾਧਾ, ਨਾ ਕੁਛ ਤੱਲਾ-ਬੁਣਾ ਖਾਧਾ, ਇਹਨੇ ਬਸ
ਤੇ ਉਹ ਫਿਰ
ਹਾਂ, ਇਹਨਾ ਨ ਨਾ, ਪਾਣੀ ਦੀ ਬੋਤਲ ਚੁੱਕਲੀ ਸੀ। ਹ
ਅੱਛਾ।
ਲਗਦਾ, ਉਹਦੇ ਨਾਲ ਨਾ ਹੋ ਗਿਆ ਹੋਵੇ।
ਹਾਂ-ਹਾਂ, ਕਈ ਵਾਰ ਹੋ ਜਾਂਦਾ ਏ।
ਹਾਂ, ਇਹੀ ਹੋਈ ਪ੍ਰੋਬਲਮ ਮੈਨ ਲੱਗਦਾ।
ਢਿੱਡ ਵੀ ਹੋਏ ਤੇ ਕਦੀ, ਖਾਲੀ ਢਿੱਡ ਵੀ ਤੇ ਵੀ ਚੜ ਜਾਂਦੀ ਏ, ਨਾੜ
ਹਾਂ, ਐ ਵੀ ਹੋ ਸਕਦਾ।
ਹਾਂਜੀ-ਹਾਂਜੀ।
ਦੇਖਦੇ ਆਂ, ਫਿਰ ਦੋ-ਦਿਨ ਦੋ-ਦਿਨ ਗਈਆਂ ਚੈੱਕ ਕਰਾਣ ਓ, ਕੀਤੀ ਤੇ ਹੈਨ ਪਰ ਆਰਾਮ ਨਹੀ ਆਇਆ
ਅ, ਇੱਕ ਮੇਰੇ ਜਾਣਕਾਰੀ ਦੇ ਹੈਗੇ ਨੇ ਡਾਕਟਰ, ਓ ਅੱਛਾ ਟ੍ਰੀਟਮੇਂਟ ਕਰਦੇ ਨੇ ਯਾਰ, ਲੇਕਿਨ ਇਹ ਨਾ ਹੁਣ ਅੱਜ-ਕਲ੍ਹ ਜਿਹੜਾ ਏ ਡੌਕਟਰ ਵੀ
ਹੂੰ ਹਾਂ, ਹੁਣ ਇਹਦੇ ਕੋਲ ਅਸੀਂ ਗਏ ਹਾਂ, ਦੋ-ਸੌ ਪਰ ਰੋਜ਼ ਵੀ ਲੈਂਦਾ ਵੇ, ਜਿਹੜਾ ਜੀ ਐਕਸਰਸਾਈਜ਼ ਕਰਾਣ ਦੇ। ਤੇ, ਇਹ ਤੇ ਵੱਡੇ ਡੌਕਟਰਾਂ ਤੋਂ ਵੀ ਜ਼ਿਆਦਾ ਪੈਸੇ ਲੈਂਦਾ, ਯੇ ਤੇ
ਨਹੀਂ, ਜਿਹੜਾ ਤੁਸੀਂ, ਤੁਹਾਡੇ ਗਲੀ ਦੇ ਕੋਲ ਹੈਗਾ ਇੱਕ ਉੱਥੇ ਵੀ ਮਤਲਬ ਨਾਭੀ ਉਤਾਰਦਾ ਏ ਉਹ, ਡੌਕਟਰ ਹੈਗਾ ਪੁਰਾਣਾ ਜਾ
ਹਾਂ, ਉਹ ਵੀ ਕਰਦਾ ਸਹੀ, ਉਹ ਤੇ, ਉਹ ਪੈਸੇ ਨੀ ਲੈਂਦਾ, ਉਹ ਤਾਂ ਫ੍ਰੀ'ਚ ਕਰਦਾ।
ਅੱਛਾ। ਹਾਂ-ਹਾਂ, ਉਹ ਕਈ ਵਾਰ ਸਾਡੇ ਵੀ ਭਰਜਾਈ ਨੂੰ ਚੜ੍ਹ ਜਾਂਦੀ, ਤਾਂ ਫਿਰ ਅਸੀ ਲੈ
ਫੁਟ ਕਰਨ ਦੇ ਉੱਤੇ ਏ, ਨਾ।
ਹਾਂ-ਹਾਂ।
ਕਿਸੀ ਸੂਟ ਕਰਦਾ, ਕਿਸੇ ਨ ਨਹੀਂ, ਹੁਣ ਇਹਨੂੰ ਨੀ ਕੀਤਾ ਉਹਦੇ ਕੋਲ ਵੀ ਲੈ ਗਈ ਸੀ।
ਅੱਛਾ।
ਉਹ ਇਹਦੇ ਕੋਲ ਵੀ ਲੈ ਗਈਆਂ, ਹੁਣ ਇਹ ਕਹਿੰਦਾ ਸੁਜਨ ਏ।
ਅੱਛਾ, ਹਾਂ, ਸੂਜ਼ਨ ਹੋ ਸਕ ਵੀ ਸੂਜਨ ਹੋ ਜਾਏ, ਓ ਵਧੀਆ ਵੇਖ, ਇਹ ਥੋੜਾ ਜਾ ਰੋ ਜਿਹੜਾ ਹੁਣ ਹਲਕਾ ਖਾਣਾ ਖਵਾਓ, ਤੇ ਥੋੜਾ ਜਿਹਾ, ਮਤਲਬ ਐਕਸਰਸਾਈਜ਼ ਵਗੈਰਾ ਵੀ ਕਰਨ।
ਐਕਸਰਸਾਈਜ਼ ਤ ਓਹਨੇ ਦੱਸੀ ਏ।
ਥੋੜਾ ਹੈ ਕਿ, ਤਲਬ ਤਲਿਆ ਅਵੋਇਡ ਕਰੋ।
ਨਹੀਂ, ਉਹ ਕੁੱਛ ਨਹੀਂ ਖਾ ਰਹੀ ਤਲਿਆ ਹੋਇਆ ਤੇ, ਰੋਟੀ ਖਾ ਰਹੀ ਘਰ ਦੀ ਜਿਹੜੀ ਬਨੀ ਹੋਈ।
ਰ੍ਹੋਟੀ ਵੀ ਕਈ ਵਾਰ ਕਹਿੰਦੇ ਨੇ, ਸਵੈਲਿੰਗ'ਚ ਨਹੀਂ ਖਾਣੀ ਚਾਹੀਦੀ।
ਹਾਂ, ਸਹੀ ਕਹਿ ਰਹੇ ਤੁਹਾਡੇ ਵਾਂਗ ਥੋੜਾ ਜਿਹਾ, ਹਾ ਕਹਿ ਰਹੀ ਸੀ, ਕਹਿੰਦੀ ਰੋ ਰੋਟੀ ਖਾਕੇ ਵੀ, ਥੋੜਾ ਦਰਦ ਜਾ ਹੋ ਰਿਯਾ।
ਹਾਂ, ਕੁਛ ਲਿਕਵਿਡ ਚੀਜ਼ ਹੋ ਗਈ, ਦਲੀਆ ਹੋਗਿਆ ਵੈਸਾ ਕੁਛ ਹੋ ਗਿਆ। ਜੂਸ ਹੋ ਗਿਆ। ਅੱਜ ਕੱਲ੍ਹ ਗਰਮੀ ਬਹੁਤ ਤੇ ਥੋੜਾ ਇਲੈਕਟ੍ਰੋਲ ਦੇ ਦਿੱਤਾ ਓ ਆਰ ਐਸ ਵਗੈਰਾ।
ਹਾਂ। ਚੈ ਚੈੱਕ ਕਰਾ ਲਾਂਗੇ ਕੱਲ ਨੂੰ ਪਹਿਲੇ ਦੇਖਦੇ ਕੀ ਪਰੇਸ਼ਾਨੀ
ਹਾਂਜੀ- ਹਾਂਜੀ।
ਹੋਰ ਸੁਣਾਓ
ਬਸ ਟਹਿਲ ਦੇ ਪੇ ਸੀਗੇ ਸਹੀ ਬਾਕੀ ਸਭ ਬਾਕੀ ਸਭ ਠੀਕ ਨੇ ਘਰ?
ਹਾਂ ਸਭ ਵਧੀਆ।
ਅੱਛਾ।
ਅੱਛਾ ਉਹ ਜਿਹੜਾ ਪਾਊਡਰ ਦੱਸਿਆ ਸੀ ਮੋਰਿੰਗੇ ਦਾ
ਹਾਂਜੀ।
ਉਹ ਖਾਣਾ ਕਿਵੇਂ
ਉਹ ਤੁਸੀਂ ਅਹ ਜਿਹੜਾ ਇੱਕ ਚਮਚਾ ਲੈ ਕੇ ਸਵੇਰੇ ਪਾਣੀ ਦੇ ਵਿੱਚ
ਖਾਲੀ ਪੇਟ ਖਾਨਣਾ ਹੈ ਜਾਂ ਵੈਸੇ ਹੀ।
ਹਾਂਜੀ ਖਾਲੀ ਪੇਟ।
ਅੱਛਾ -ਅੱਛਾ ਸਾਡੇ ਦੇ ਘਰ ਦੇ ਸਾਹਮਣੇ ਲੱਗਿਆ ਮੁਰਿੰਗੇ ਦਾ ਪੇੜ ਹਾਂ ਬਿਲਕੁਲ ਸਮਣੇ ਲੱਗਿਆ ਤੇ ਉਹ ਤੇ ਫਲੀਆਂ ਆਉਂਦੀ ਨਾ ਪਤਲੀ ਪਤਲੀ ਫਲੀਆਂ ਜਿਹੀ ਆਉਂਦੀ ਮੁਰੰਗੇ ਦੀਆਂ। ਤੇ ਮੈਂ ਕਿਹਾ ਉਹ ਪੱਤੇ ਤੋੜ ਕੇ ਤੇ ਸੁਕਾ ਕੇ ਪਾਊਡਰ ਬਣਾ ਲੈਂਦੇ ਆਾਂ ਸਾਡੇ ਦੇ ਘਰ ਦੇ ਸਾਹਮਣੇ ਬਾਜ਼ਾਰ ਤੇ ਬੜਾ ਮਹਿੰਗਾ ਮਿਲਦਾ।
ਹਾਂ ਬਾਜ਼ਾਰ ਚ ਤੇ ਮਹਿੰਗਾ ਮਿਲਦਾ ਹੈ, ਲੋਕਾਂ ਨੇ ਬਿਜਨਸ ਬਣਾ ਲਿਆ ਵੀ ਸੀ ਪੱਤੇ ਕੇ ਉਹ ਆਪਣੇ ਆਪ ਹੀ
ਸਾਡੇ ਤਾਂ ਪੇੜ ਲੱਗਿਆ ਸਾਨੂੰ ਪਤਾ ਹੀ ਨਹੀਂੀ ਸੀ, ਮੈਨੂੰ ਪਹਿਲੇ ਪਤਾ ਉਹਦਾਦਾ ਹਣ ਡਿੱਬੀ ਬਣਾ ਕੇ ਰੱਖ ਦਿੰਦੇ ਆ
ਨਹੀਂ ਇਹਦਾ ਪੇੜ ਜਿਹੜਾ ਪੱਤੇ ਕੱਢ ਕੇ ਨਾ ਤੁਸੀਂ ਧੋ ਕੇ ਸੁਖਾ ਕੇ ਉਹਨੂੰ ਛੋਟੇ ਛੋਟੇ ਪੀਸਿਸ ਕਰਕੇ ਉਹਦੇ, ਤੇ ਉਹਦਾ ਤੁਸੀਂ ਥੋੜਾ ਜਿਹਾ ਚੂਰਾ ਬਣਾ ਲੈਣਾ ਮਿਕਸੀ ਚ, ਉਹਦੇ ਬਾਅਦ ਉਹਨੂੰ ਥੋੜਾ ਛੰਨੀ ਨਾਲ ਛਾਨ ਕੇ,
ਹਮ ਹਮ
ਉਹਦਾ ਜਿੰਨਾ ਵੀ ਰੱਸ ਨਿਕਲੇਗਾ, ਉਹ ਪਾ ਲੈਣਾ ਤੇ ਉਹਹੀ ਤੁਸੀਂ ਪੀਣਾ
ਹਾਂ ਉਹੀ ਕਰਾਂਗੇ ਸਾਹਮਣੇ ਪੇੜ ਲੱਗਿਆ ਮ ਦਾਾਂ ਹੀ ਰ ਬਾਜ਼ਾਰੋਂ ਮੰਗਾਓ
ਹਾਂ ਸਹੀ ਗੱਲ ਹੈ ਸਹੀ ਗੱਲ ਹੈ
ਨਹੀਂ ਕੰਮ ਕਰਾਂਗੀ ਹੋਰ
ਇਹ ਹੀ ਕਿ ਨੈਚੁਰਲ ਚੀਜ਼ਾਂ ਦਾ ਥੋੜਾ ਜਿਹਾ ਅੱਛਾ ਇਫੈਕਟ ਪੈਂਦਾ ਹੈ, ਕੋਈ ਸਾਈਡ ਇਫੈਕਟ ਨਹੀਂ ਹੁੰਦਾ
ਹਾਂ ਹਾਂ ਉਹ ਦੇਖ
ਨਾਲ ਕਿਹੜੀਆਂ ਅੱਜ ਕੱਲ੍ਹ ਦਵਾਈਆਂ ਬੜੀਆਂ ਆ ਰਹੀਆਂ ਨੇ ਕੋਈ ਨੁਕਸਾਨ ਪਾ ਰਹੀ ਹੈ ਕੋਈ ਕੁਛ ਕਰਦੀ ਪਈ ਹੈ
ਹਾਂ
ਹਜੇ ਤੁਸੀਂ ਸੁਣਿਆ ਹੋਏਗਾ, ਇੱਕ ਕੇਸ ਹੋਇਆ ਸੀ ਸਿਰਫ ਦਾ ਬੱਚਿਆਂ ਦਾ ਤੇ ਉਹਦੇ ਚ ਕੀ ਹੈ ਉਹ ਨੇ ਇੱਕ ਜਿਹੜਾ ਇਹ ਕੈਮੀਕਲ ਜਿਹੜਾ ਉਹਨ ਸੋਲਟ ਐਸਾ ਪਾ। ਕੀਤਾ ਕਿ ਬੇਚਾਰੇ ਉਹ ਬੱਚੇ, ਜਿੰਨੇ ਵੀ ਪੀਤਾ ਉਹ ਸਭ
ਅੱਛਾ ਤੇ ਉਹ ਫੜਿਆ ਗਿਆ ਹੋਏਗਾ, ਫੇਿਰ
ਹਾਂ ਉਹ ਪੂਰੀ ਕੰਪਨੀ ਬੰਦ ਕਰਾਤੀ ਉਹਦੀ
ਹਮ ਕੰਪ
ਅੱਜਕੱਲ ਹੈ ਹੀ ਹੈ ਦਵਾਈਆਂ 'ਚ ਬੜਾ ਹੋਵੇ ਕਿ ਰਿਸਕ ਹੈਗਾ ਏ।
ਹਾਂ ਤਾਂ ਹੀ ਤਾਂ ਜਾਣ ਪਚਾਣ ਵਾਲ ਡਾਕਟਰ ਕੋਲ ਜਾਣਾ ਚਾਹੀਦਾ।
ਪ੍ਰੇਮ ਡਾਕਟਰ ਜਾਣ ਪਹਿਚਾਣ ਹੋਏ ਵੱਡੀ ਕੰਪਨੀ ਦੀ ਦਵਾਈਆਂ ਲਓ। ਛੋਟੀ-ਮੋਟੀ ਲੋਕਲ ਕੰ ਕੰਪਨੀਆਂ ਦੀ ਦਵਾਈਆਂ ਨਾ ਲਓ।
ਤੇ ਹੁਣ ਤੇ ਮਿਲਦੀਆਂ ਹੀ ਨਹੀਂ ਦਵਾਈਆਂ ਮੈਡੀਕਲ ਤੇ ਤਾਂ ਦਿੰਦੇ ਹੀ ਨਹੀਂ ਦਰਦ ਦੀ ਆ ਜਾਂ ਫਿਰ ਕੋਈ ਹੋਰ। ਇਵੇਂ ਦਵਾਈ ਮਿਲਦੀ ਨੀ ਮਨਾ ਕਰ ਦਿੰਦੇ ਨੇ ਬਿਲਕੁਲ ਉਹ। ਨਾ ਨੀਂਦਰ ਦੀ ਉਹ ਦਰਦ ਦੀ ਤਾਂ ਬਿਲਕੁਲ ਨਹੀਂ ਦਿੰਦੇ। ਦਿੰਦੇ ਨੀ ਹੁਣ ਡਾਕਟਰ ਬਿਲਕੁਲ ਨੀ ਦਿੰਦੇ। ਮੈਡੀਕਲ ਵਾਲੇ ਤਾਂ ਬਿਲਕੁਲ ਮਨਾ ਕਰ ਦਿੰਦੇ ਨੇ। ਆ ਮੈਂ ਗਈ ਸੀ ਨਾ ਲੈਣ ਦਰਦ ਦੀ, ਤੇ ਮਨਾ ਕਰਦਾ ਸੀ ਕਹਿੰਦਾ ਨਾਲ ਹੀ।
ਹਾਂਜੀ ਉਹ ਪਰਚੇ ਨਾਲ ਹੀ ਮਿਲਦੀਆਂ ਨੇ ਦਵਾਈਆਂ। ਹਾਂਜੀ
ਪਰਚੇ ਨਾਲ ਵੀ ਨੀ ਦਿੰਦੇ ਕਹਿੰਦੇ ਜਿੱਥੇ ਵੀ ਲਿਖੀ ਏ ਉੱਥੋਂ ਹੀ ਲਓ ਜਾ ਕੇ।
ਹਾਂਜੀ-ਹਾਂਜੀ ਚਲੋ ਮੈਨੂੰ ਨਾ ਇੱਕ ਕਾਲ ਆ ਰਿਹਾ ਸੀਗਾ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਕਰਦਾ ਹਨਾ।
ਠੀਕ ਏ ਓਕੇ।
ਓਕੇ ਜੀ ਸਤਿ ਸ੍ਰੀ ਅਕਾਲ ਜੀ।